ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਕਾਲ ਜੀ ਠੀਕ ਓ?
ਹਾਂਜੀ ਵਦੀਆ, ਤੁਸੀਂ ਸੁਣਾਓ?
ਵਦੀਆ-ਵਦੀਆ, ਹੋਰ ਕੀ ਕਰੀ ਜਾਂਦੇ ਫੇਰ?
ਬਸ ਬੈਠੇ ਸੀ।
ਅੱਛਾ। ਅੱਛਾ- ਅੱਛਾ ਮੈਂ ਕਿਹਾ ਅੱਜ ਚਲੋ, ਤੁਹਾਡੇ ਨਾਲ ਕੋਈ ਡਿਸਕਸ ਕਰੀਏ। ਕਿਸੇ ਟੋਪਿਕ ਤੇ। ਤੇ ਦੇਖੋ ਜਿੱਦਾਂ ਅੱਜ ਕੱਲ ਬੜਾ ਏਦਾਂ ਦੌਰ ਚੱਲ ਗਿਆ ਸਟੱਡੀ ਦਾ ਔਨਲਾਈਨ ਸਟੱਡੀ ਦਾ।
ਹਾਂਜੀ- ਹਾਂਜੀ।
ਤੁਹਾਡੇ ਅਕੋਡਿੰਗ ਕੀ ਹੈ। ਕਿ ਔਨਲਾਈਨ ਸਟੱਡੀ ਇਨਸਾਨ ਦੀ ਜ਼ਿੰਦਗੀ ਵਿੱਚ। ਵਧੀਆ ਹੈ। ਕਿ ਨਹੀਂ ਕਿਉਂਕਿ ਦੇਖੋ, ਅੱਜ ਕੱਲ ਹਰ ਚੀਜ਼ ਓਨਲਾਈਨ ਆਪਾਂ ਕੋਈ ਕੋਰਸ ਕਰਦੇ ਹਾਂ। ਕੋਈ ਵੀ ਸਟੱਡੀ ਕਰਨੀ ਹੋਵੇ ਤੇ, ਅੱਜ ਕੱਲ। ਇੱਥੇ ਤੱਕ ਕੋਈ ਡਿਗਰੀ ਕਰਨੀ ਹੋਵੇ ਉਹ ਵੀ ਆਪਾਂ ਔਨਲਾਈਨ ਮੋਡ ਵਿੱਚ ਕਰ ਸਕਦੇ ਹਾ। ਤੇ ਤੁਹਾਡੇ ਅਕੋਡਿੰਗ ਕੀ ਬੈਸਟ ਹੈ ਕਿ ਠੀਕ ਹੈ ਬੱਚਿਆਂ ਲਈ।
ਨਹੀਂ ਬੱਚਿਆਂ ਲਈ ਤਾਂ ਨਹੀਂ ਠੀਕ ਕਿਉਂਕਿ ਸਾਡੇ ਇੱਥੇ ਵੀ ਪੋਲਿਊਸ਼ਨ ਜਦੋਂ ਹੁੰਦਾ ਨਾ ਸਰਦੀਆਂ ਚ ਵਿੰਟਰਸ ਤੇ ਓਨਲਾਈਨ ਕਰ ਦਿੰਦੇ ਨੇ ਕਮ ਸੇ ਕਮ ਇੱਕ ਡੇਢ ਮਹੀਨਾ ਔਨਲਾਈਨ ਕਲਾਸਿਸ ਚੱਲਦੀਆਂ।
ਹਾਂਜੀ।
ਫਿਰ ਉਹਦੇ ਚ ਸਾਡੇ ਲਈ ਨੁਕਸਾਨ ਹੈ ਪੇਰੈਂਟਸ ਨੂੰ ਨਾਲ ਬੈਠਣਾ ਪੈਂਦਾ।
ਹਾਂ ਨਹੀਂ ਛੋਟੇ ਬੱਚਿਆਂ ਦੀ ਚਲੋ ਠੀਕ ਹੈ ਛੋਟੇ ਬੱਚਿਆਂ ਨੂੰ ਛੱਡ ਕੇ ਜਿਹੜੇ ਦੇਖੋ ਜਿਹੜੇ ਮੈਚੋਯਰ ਐ ਅਕੋਡਿੰਗ ਲਾ ਲੋ ਕਿ ਟਵੈਲਥ ਟੈਨਥ ਤੋਂ ਉੱਪਰ ਦੇ ਬੱਚੇ ਲਾ ਲੋ।
ਨਈ ਜੋ ਔਫਲਾਈਨ ਹੈ ਨਾ ਜੋ ਔਫਲਾਈਨ ਬੱਚਾ ਸਮਝ ਸਕਦਾ ਏਨਾ ਔਨਲਾਈਨ ਤੇ ਬਿਲਕੁੱਲ ਨੀ ਸਮਝ ਸਕਦਾ।
ਹੂੰ।
ਕਿਉਂਕਿ ਉਹ ਧਿਆਨ ਬੱਚੇ ਦਾ ਇਹ ਹੁੰਦਾ ਹੈ ਕਿ ਫੋਨ ਦੇਖ ਲਈਏ ਜਾਂ ਲੈਪਟੋਪ ਚ ਕੁਛ ਹੈ। ਇਹ ਚੀਜ਼ ਜ਼ਿਆਦਾ ਫੋਕਸ ਦਿੰਦਾ ਬੱਚਾ ਪੜ੍ਹਾਈ ਵੱਲ ਇਨਾ ਨਹੀ ਦਿੰਦਾ।
ਓਕੇ ਅੱਛਾ ਤ ਤੁਸੀਂ ਜੇ ਰੇਟ ਕਰਨਾ ਹੋਵੇ ਟੈਨ ਚੋ ਕੁਛ ਵੀ ਰੇਟਿੰਗ ਦੇਣੀ ਹੋਵੇ ਤਾਂ ਤੁਸੀਂ ਔਨਲਾਈਨ ਸਟੱਡੀ ਨੂੰ ਕਿੰਨੀ ਰੇਟਿੰਗ ਦੇ ਸਕਦੇ ਹੋ?
ਮਤਲਬ ਫਿਫਟੀ-ਫਿਫਟੀ ਹੈ ਕਿਉਂਕਿ ਐਮਰਜੈਂਸੀ ਏ ਅਤੇ ਬੱਚੇ ਨੂੰ ਘਰ ਪੜ੍ਹਾ ਸਕਦੇ ਹਾਂ।
ਅੱਛਾ-ਅੱਛਾ। ਅੱਛਾ-ਅੱਛਾ ਮੇਰੇ ਅਕੋਡਿੰਗ ਓਨਲਾਈਨ ਸਟਡੀ ਜੇ ਦੋਰ ਵਿੱਚ ਆਈ ਏ ਤੇ ਮੇਰੇ ਅਕੋਡਿੰਗ ਤੇ ਵਧੀਆ ਏ ਕਿ ਮੈਂ ਤੇ ਉਹਨੂੰ ਟੈਨ ਟੂ ਟੈਨ ਰੇਟਿੰਗ ਕਰਾਂਗਾ ਔਨਲਾਈਨ ਸਟੱਡੀ ਨੂੰ ਦੇਖੋ ਐਸਾ ਇਸ ਗੱਲੇ ਹੈ ਕਿ ਦੇਖੋ ਕਿ ਜਿੱਦਾਂ ਕੋਈ ਕੋਰ ਦੇਖੋ ਜਿਹੜੇ ਛੋਟੇ ਬੱਚੇ ਨੇ ਨਾ ਜਿਨਾਂ ਨੂੰ ਅੱਜੇ ਸਮਝ ਨਹੀਂ ਆ ਦੇਖੋ ਟੈਂਨਥ ਤੱਕ ਬੱਚਾ ਇਤਨਾ ਕੁੱਛ ਨੀ ਹੁੰਦਾ ਉਹਦਾ ਹੁੰਦਾ ਕਿ ਡਿਸਟਰੈਕਸ਼ਨ ਹੁੰਦੀ ਹੈ ਹਰ ਚੀਜ਼ ਵਿੱਚ ਜੋ ਜ਼ਿਆਦਾ ਉਹਦੇ ਉਲਝਣ ਵਿੱਚ ਫਸ ਸਕਦਾ ਹੈ ਪਰ ਟੈਨਥ ਤੋਂ ਉ ਪਰ ਜਿਹੜੇ ਬੱਚੇ ਹੁੰਦੇ ਉਹ ਇੱਕ ਅੱਛੀ ਮੈਚਓਰ ਬੱਚੇ ਹੋ ਜਾਂਦੇ ਨੇ ਉਹਨਾਂ ਨੂੰ ਸਮਝ ਹੁੰਦੀ ਹੈ ਕਿ ਸਹੀ ਐ ਗ਼ਲਤ ਐ ਜਿੱਹੜਾ
ਨਹੀਂ ਵੱਡਿਆਂ ਲਈ ਤਾਂ ਦੇਖੋ ਸਹੀ ਹੈ ਪਰ ਜਿਵੇਂ ਕਿਡਜ਼ ਲਈ ਮਤਲਬ ਫਸਟ ਜਾਂ ਫਿਫੱਥ ਕਲਾਸ ਤੱਕ ਤੇ ਦੇਖੋ
ਕਿਟਸ ਲਈ ਜੇ ਛੋਟੇ ਬੱਚਿਆਂ ਨੇ ਨਾ ਦੇਖੋ ਕਿ ਉਹਨਾਂ ਨੂੰ ਗਾਈਡ ਕਰਨ ਵਾਲਾ ਨਹੀਂ ਹੁੰਦਾ ਕੋਈ ਹਾਂ।
ਦੇ ਨਾਲ ਬੈਠਣਾ ਪੈਂਦਾ।
ਬੈਠਣਾ ਪੈਂਦਾ ਉਹੀ ਨਾ ਮੈਚਓਰ ਬ ਦੇ ਮੈ ਟੈੰਥ ਤੋਂ ਉਪਰ ਦੀ ਮੈਂ ਗੱਲ ਕਰਦਾ ਹਾਂ ਤੇ ਉਹਨਾਂ ਦੇਖੋ ਅੱਜ-ਕਲ੍ਹ ਜਬੱਚੇ ਕੋਈ ਕ ਕੰਪੀਟੇਟਿਵ ਐਗਜ਼ਾਮ ਕਰਾ ਦੀ ਤਿਆਰੀ ਕਰਦੇ ਨੇ ਤੇ ਕਿਸੇ ਵੀ ਕੋਨੇ ਤੋਂ ਉਹ ਬਹਿ ਕੇ ਉਹ ਕਰ ਸਕਦਾ ਠੀਕ ਏ ਨਾ ਆਪਣਾ ਸਕ੍ਰਿਪਸ਼ਨ ਲੈਣਾ ਉਹਦਾ ਕੋਰਸ ਦਾ ਤੇ ਘਰ ਆਪਣਾ ਇੰਟਰਨੈਟ ਅੱਛਾ ਹੈਗਾ, ਮੋਬਾਈਲ ਅੱਛਾ ਹੈਗਾ, ਲੈਪਟੋਪ ਅੱਛਾ ਹੈ। ਬਹਿ ਕੇ ਕਰ ਸਕਦਾ ਉਹਦੇ ਨਾਲ ਨਾ ਟਾਈਮ ਬੱਚਦਾ। ਬੱਚੇ ਤੋਂ ਜਿੱਦਾਂ ਕੋਈ ਓਨਲਾਈਨ ਕੋਰਸ ਕਰਨਾ ਹੋਏ ਜਿੱਦਾਂ ਡਿਜੀਟਲ ਮਾਰਕੀਟਿੰਗ ਜਾਂ
ਹੂੰ-ਹੂੰ।
ਓਥੋ ਦੇ ਉਹ ਆਪਾਂ ਔ ਫਲਾਈਨ ਜਾਣ ਤੋਂ ਬੈਟਰ ਹੈ ਕਿ ਆਨਲਾਈਨ ਕਰ ਸਕਦੇ ਹੋ ਕਿਉਂਕਿ ਅੱਜ-ਕੱਲ੍ਹ ਜਿਹੜਾ ਵੀ ਕੰਮ ਏ ਨਾ ਉਹ ਸਭ ਕੁਝ ਔਨਲਾਈਨ ਆ ਗਿਆ! ਕੀ ਤੇ ਤੁਸੀਂ ਜੋ ਵੀ ਕੰਮ ਦੀ ਪ੍ਰੈਕਟਿਸ ਕਰਨੀ ਹੈ ਨਾ ਉਹ ਤੁਸੀਂ ਓਨਲਾਈਨ ਬਹਿ ਕੇ ਕਰ ਸਕਦੇ। ਕਿਉਂਕਿ ਜਦ ਕੰਮ ਆਪਾ ਓਨਲਾਈਨ ਕਰਨ ਡਯੇ ਆ ਤੇ ਉਹਦੀ ਪ੍ਰੈਕਟਿਸ ਵੀ ਆਪਾਂ ਓਨਲਾਈਨ ਹੀ ਕਰ ਸਕਦੇ ਹਾਂ, ਇਹ ਚੀਜ਼ ਮੈਨੂੰ ਬੈਸਟ ਲੱਗੀ ਐ ਕਿ ਪਹਿਲੇ ਏ ਨੀ ਸੀ। ਕਿ ਜਦ ਕੋਵਿਡ ਲੱਗਾ ਉਸ ਤੋਂ ਬਾਅਦ ਇਹ ਸਿਸਟਮ ਆ ਗਿਆ, ਸਾਰੀ ਸਟੱਡੀ ਜਿੰਨੀ ਵੀ ਅਸੀ ਸਾਰੀ ਔਨਲਾਈਨ ਮੋੜ ਤੇ ਚੜ ਗਈ ਏ। ਤੇ ਬੈਸਟ ਐ ਬੱਚਿਆਂ ਲਈ, ਮੈਂ ਤਾਂ ਕਹਿੰਦਾ ਕਿਉਂਕਿ ਇੱਕ ਤਾਂ ਟਰੈਵਲਿੰਗ ਬੱਚਿਆਂ ਜਾਂ ਦਾ ਚਲੋ ਬਚ ਜਾਂਦਾ। ਦੂਜਾ ਕਿ ਬੱਚੇ ਕੋਲ ਟਾਈਮ ਜ਼ਿਆਦਾ ਹੋ ਜਾਂਦਾ, ਦੇਖੋ ਇੱਕ ਕੋਈ ਬੱਚਾ ਦੂਰ ਜਾਏ ਤਾਂ ਡੇਢ-ਡੇਢ, ਦੋ-ਦੋ ਘੰਟੇ ਦੇ ਗੱਡੀ ਵਿੱਚ ਚ ਲੱਗ ਜਾਂਦੇ।
ਹੂੰ-ਹੂੰ। ਹਾਂ ਟਾਈਮ ਏ ਕਿ ਸਾਡੀ ਟਾਈਮ ਦੀ ਬੱਚਤ ਹੈਗੀ ਐਂ।
ਬਚਤ ਏ ਤੇ ਅੱਜ-ਕੱਲ੍ਹ ਔਨਲਾਈਨ ਸਟੱਡੀ ਵੀ ਅੱਛੀ ਐ ਕਿ ਲਾਈਵ ਕਲਾਸਾਂ ਤੋਂ ਹੀ ਔਨਲਾਈਨ ਕਰਦੇ ਐ। ਤੇ ਜਿਹੜਾ ਬੱਚਾ ਕਲਾਸ ਤੋਂ ਬਹਿਠ ਕੇ ਪੜ੍ਹ ਰਿਹਾ ਉਹੀ ਉਹ ਲਾਈਵ ਆ ਜਾਵੇਗਾ ਤੁਹਾਡੇ ਉੱਥੇ ਔਨਲਾਈਨ ਤੇ ਬੈਸਟ ਏ ਮਤਲਬ ਹੰਡਰਡ ਪਰਸੈਂਟ ਵੀ ਨਈ ਆਪਾਂ ਕਹਿ ਸਕਦੇ ਕਿ ਤੁਸੀਂ ਆਫਲਾਈਨ ਛੱਡ ਦੋ ਕਿ ਓਨਲਾਈਨ ਤੇ ਹੀ ਆ ਜਾਓ, ਦੇਖੋ ਔਫਲਾਈਨ ਵਿੱਚ ਕੁਛ ਹੋਰ ਬੈਨੀਫਿਟ ਹੁੰਦਾ ਕਿਉਂਕਿ ਜਿੱਦਾਂ ਕਿ ਆਪਾਂ ਟੀਚਰ ਨਾਲ ਫੇਸ ਟੂ ਫੇਸ ਗੱਲਬਾਤ ਕਰ ਸਕਦੇ ਹਾਂ, ਉਹਨੂੰ ਕਲਾਸ ਕੁਸ਼ਚਨ ਮਾਰ ਸਕਦੇ ਹਾਂ।
ਹੂੰ-ਹੂੰ।
ਥੋੜੇ ਟਾਈਮ ਵਿੱਚ, ਉਹ ਜਿਹੜਾ ਆਪਣੇ ਕਲਾਸ ਦਾ ਮਾਹੌਲ ਹੁੰਦਾ ਬਾਕੀ ਬੱਚਿਆਂ ਦਾ, ਉਹਨਾਂ ਨਾਲ ਕਮਿਊਨੀਕੇਟ ਕਰਦੇ ਹਾਂ ਤੇ ਜਿਹੜਾ ਅਸੀਂ ਫੇਰ ਏਹ ਆ ਕਲਾਸ ਵਿੱਚ ਗੱਲ ਕਰਕੇ ਜਿਹੜਾ ਉਹ ਅਸੀਂ ਐਕਸਪੀਰੀਅੰਸ ਲੈਂਦੇ, ਉਹ ਔਨਲਾਈਨ ਥੋੜ੍ਹਾ ਨਹੀਂ ਮਿਲ ਸਕਦਾ।
ਹਮ ਹਮ। ਆਏ ਹਾਏ ਪਰ ਔਫਲਾਈਨਸ ਦੇਖੋ, ਜੇ ਅੱਛਾ ਹੋ ਵੀ ਗਈਆਂ ਤੇ ਤੇ ਅੱਛਾ ਉਹ ਵੀ ਦੋਨੋ ਅੱਛੇ ਨੇ, ਔਫਲਾਈਨ ਵੀ ਔਰ ਔਨਲਾਈਨ ਵੀ। ਪਰ ਔਨਲਾਈਨ ਚਾਹੇ ਕਿ ਬੱਚਿਆਂ ਨੂੰ ਜਿਵੇਂ ਡ ਰੇਡੀ ਰੋਕਣਾ ਪੈ ਰਿਹਾ ਸਕੂਲ ਲਈ ਜਾਂ ਕੁਛ ਵੀ ਏ ਪਰ ਫੇਰ ਵੀ ਕਈ ਟੀਚਰਸ ਚੈੱਕ ਕਰਦੀਆਂ ਨੇ ਬੱਚੇ ਨੇ ਡਰੈਸ ਪਾਈ ਜਾਂ ਨਈ ਪਾਈ। ਚੈਕਿੰਗ ਹੁੰਦੀ ਏ, ਔਨਲਾਈਨ ਚ ਵੀ ਮੀਟਿੰਗ ਜਦੋਂ ਹੁੰਦੀ ਐ ਕਲਾਸ ਦੀ। ਹਾਂਜੀ। ਬਾਕੀ ਤੇ ਦੇਖੋ ਐਮਰਜੈਂਸੀ ਲਈ ਤੇ ਬਹੁਤ ਬਹੁਤ ਅੱਛਾ ਏ ਕਿ ਔਨਲਾਈਨ ਕਰਾ ਦਿੰਦੇ ਨੇ।
ਤੇ ਹੈ ਤੇ ਬ ਠੀਕ ਐ। ਵਧੀਆ ਏ ਤੇ ਛੋਟੇ ਬੱਚਿਆਂ ਲਈ ਤੇ ਚਲੋ ਔਖਾ ਐ, ਠੀਕ ਨੀ ਕਿਉਂਕਿ ਉਹ ਮਾਹੌਲ ਵਿੱਚ ਵੱਡੇ ਹੁੰਦੇ ਹਨ ਤਾਂ ਬੜਾ ਕੁਛ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਟੀਚਰ ਟ ਟੇਮ ਗਾਈਡ ਕਰਦੇ ਬੇਟਾ ਐਸੇ ਬੈਠਣਾ ਹੋਤਾ ਐ, ਐਸੇ ਖੜੇ ਹੋਣਾ, ਐਸੇ ਰਿਸਪੋਂਸ ਕਰਨਾ ਐ।
ਹੂੰ।
ਹਮ ਹਮ, ਵਿੰਟਰਸ ਚ ਸਾਨੂੰ ਸਹੀ ਲੱਗਦਾ ਐ ਕਿ ਚਲੋ ਔਫਲਾਈਨ, ਔਨਲਾਈਨ ਕਰਾ ਰਹੇ ਨੇ‌। ਕਿਉਂਕਿ ਇੱਥੇ ਦਾ ਟਾਈਮ ਏ ਨਾ ਜੋ ਸਾਡੇ ਸ਼ਹਿਰ ਦਾ ਇੱਕ ਈ ਟਾਈਮ ਰਹਿੰਦਾ ਸਰਦੀਆਂ-ਗਰਮੀਆਂ, ਕੋਈ ਟਾਈਮ ਲੇਟ ਨੀ ਕਰਦੇ, ਨਾ ਕੋਈ ਜਲਦੀ ਕਰਦੇ ਨੇ। ਗਰਮੀ ਇੱਕ ਇੱਕ ਹੀ ਟਾਈਮ ਇਹਨਾਂ ਨੇ ਪੂਰੇ ਸਾਢੇ- ਸੱਤ ਘਰੋ ਨਿਕਲ ਜਾਣਾ ਬੱਚੇ ਨੇ ਸਵਾ-ਸੱਤ ਜਿੰਨੀ ਮਰਜ਼ੀ ਠੰਡ ਹੋਏ। ਜਿੰਨਾ ਮਰਜ਼ੀ ਬਾਰਿਸ਼ ਹੋਏ, ਕੁਛ ਵੀ ਹੋਏ। ਅਗਰ ਬੱਚਾ ਸਕੂਲ ਤੇ ਲੇਟ ਪੰਜ- ਮਿੰਟ ਲੇਟ ਗਿਆ। ਉਹਦੇ ਲਈ ਗੇਟ ਓਪਨ ਨ ਹੋਏਗਾ, ਗੇਟ ਬੰਦ ਐ।
ਹਾਂ, ਉਹ ਤੇ ਹੈ, ਦੇਖੋ, ਰੂਲ ਐ। ਸਿਸਟਮ ਬਣਾਇਆ ਹੁੰਦਾ ਉਹਨਾਂ ਉਦ ਦਾ।
ਤਾਂ ਫਿਰ ਸਾਨੂੰ ਲੱਗਦਾ ਕਿ ਚਲੋ, ਬੱਚੇ ਨੂੰ ਕੀ ਤਿਆਰ ਕਰਾਣਾ। ਉਠਾਉਣਾ, ਸਵੇਰੇ- ਸਵੇਰੇ ਬੱਚੇ ਦਾ ਮੂੜ ਵੀ ਨਹੀਂ ਹੁੰਦਾ। ਤਾਂ ਫਿਰ ਅਸੀਂ ਕਦੀ ਕਦਾ ਮਤਲਬ ਅਸੀਂ ਓਨਲਾਈਨ ਲੈ ਲੈਂਦੇ ਹਾਂ। ਬੱਚੇ ਦੀ ਕਲਾਸ।
ਅੱਛਾ। ਅੱਛਾ, ਬਟ ਨਹੀਂ ਇੱਦਾਂ ਨਹੀਂ ਮਤਲਬ ਠੀਕ ਹੈ। ਜੇ ਬੱਚਾ ਕੋਈ ਬਿਮਾਰ ਹੈ। ਉਹਦੀ ਸਿਹਤ ਨਹੀਂ ਠੀਕ ਹੋ। ਨਹੀਂ ਉੱਠ ਸਕ ਰਿਹਾ। ਠੀਕ ਹੈ ਨਾ ਤੇ ਫਿਰ ਤਾਂ ਚਲੋ ਬੱਚਿਆਂ ਨੂੰ ਚਲੋ ਔਨਲਾਈਨ ਕਰਵਾ ਦਿਓ। ਪਰ ਜੇ ਡੇਲੀ ਕਹੋ ਜਾਂ ਪੂਰਾ ਸੈਸ਼ਨ ਹੀ ਤੁਸੀਂ ਕਹੋਗੇ ਆਪਾਂ ਔਨਲਾਈਨ। ਫਿਰ ਬੱਚੇ ਨੂੰ ਨਾ ਬੱਚਾ ਥੋੜਾ ਪਿੱਛੇ ਰਹਿ ਜਾਏਗਾ। ਕੱਲ ਨੂੰ ਵੱਡਾ ਹੋਏਗਾ ਨਾ ਬਾਕੀ ਬੱਚਿਆਂ ਅਗਰ ਕਮਿਊਨੀਕੇਟ ਨਹੀਂ ਕਰ ਪਾਏਗਾ। ਉਹਦੇ ਅੰਦਰ ਫੇਸ ਟੂ ਫੇਸ ਕਿਸੇ ਨਾਲ ਰਹਿ ਕੇ ਗੱਲਬਾਤ ਕਰਨਾ ਜਾਂ ਆਪਣਾ। ਕੋਈ ਸੁਜੈਸ਼ਨ ਦੂਜੇ ਅੱਗੇ ਰੱਖਣਾ। ਜਾਂ ਕਿਸੇ ਵੀ ਟੋਪਿਕ ਤੇ ਗੱਲ ਕਰਨੀ ਜਾਂ ਡਿਬੇਟ ਕਰਨੀੇ ਤੇ ਉਹ ਹੈਜੀਟੇਸ਼ਨ। ਕਰੇਗਾ ਕਾਨਫੀਡੈਂਸ ਨਹੀਂ ਕਰੇਗਾ। ਕਿਉਂਕਿ ਹੁ ਇਤਨਾ ਰਿਹਾ ਨੀ ਨਾ ਬਾਕੀ ਬੱਚਿਆਂ ਦੇ ਠੀਕ ਹੈ ਨਾ ਇਹ ਥੋੜਾ ਹੁੰਦਾ ਹੈ। ਕਿਂ ਬੱਚਿਆਂ ਨੂੰ ਜਿੰਨਾ ਸੋਸ਼ਲ ਰਹਿਣਾ ਚਾਹੀਦਾ। ਬਾਕੀੱ ਬਚ ਬੱਚਿਆਂ ਨਾਲ ਰਹਿਣਾ ਚਾਹੀਦਾ। ਟੀਚਰਾਂ ਵਿੱਚ ਰਹਿਣਾ ਚਾਹੀਦਾ ਹੈ। ਹਰ ਇੱਕ ਚੀਜ਼ ਬੱਚਾ ਆਬਜ਼ਰਵ ਕਰਦਾ। ਕਿਟੀ ਬੱਚੇ ਕਿੱਦਾਂ ਬੋਲ ਰਹੇ। ਸਟੇ ਕਿੱਦਾਂ ਚੜ੍ਹਦੇ ਬੱਚੇ ਦਾ ਕੀ ਐਕਟੀਵਿਟੀ ਹੁੰਦੀ ਹੈ, ਕਿ ਸਟੇਜ ਚੜ੍ਹ ਕੇ ਕੋਈ ਕਿੱਦਾਂ ਚੜ ਰਿਹਾ। ਕਿੱਦਾਂ ਆ ਰਿਹਾ ਤੇ ਬੜੀ ਛੋਟੀ- ਛੋਟੀ ਚੀਜ਼ਾਂ ਹੁੰਦੀਆਂ ਸਿੱਖਣ ਨੂੰ
ਸਿੱਖਣ ਨੂੰ ਸਹੀ, ਕਹਿ ਰਹੇ ਹੋ। ਹਰ ਇੱਕ ਚੀਜ਼ ਦਾ ਆਪਣਾ ਐਕਸਪੀਰੀਅਨਸ ਹੈ।
ਹਾਂ, ਉਹ ਤਾਂ ਹੈ। ਦੇਖੋ! ਕਿ ਬੱਚਾ ਜਿੰਨਾ ਬੱਚਿਆਂ ਵਿੱਚ ਰਹਿ ਕੇ ਵੱਡਾ ਹੋਏਗਾ। ਟੀਚਰਾਂ ਵਿੱਚ ਰਹਿ ਕੇ, ਅੱਛੇ ਅੱਛੇ ਲੋਕਾਂ ਵਿੱਚ। ਰਹਿ ਕੇ ਉਹ ਓਦਾਂ ਹੀ ਬਣੇਗਾ ਉਹ ਓਦੇ ਅੰਦਰ ਵੀ ਉਹ ਅੱਛੀ ਕੁਆਲਿਟੀ ਆਣਗੀਆਂ।
ਹਾਂ, ਇਹ ਵੀ ਹੈ। ਹੋਰ, ਅੱਜ-ਕੱਲ ਤਾਂ ਜੋਬ ਵੀ ਔਨਲਾਈਨ ਹੋ ਗਈ ਹੈ। ਵਰਕ ਫਰੋਮ ਹੋਮ।
ਹਾਂ, ਦੇਖੋ! ਅੱਜ ਕੱਲ ਤੇ ਦੇਖੋ ਜਦ ਸਮਾਂ ਚੇਂਜ ਹੋ ਰਿਹਾ। ਟੈਕਨੋਲੋਜੀ ਇੰਨੀ ਐਡਵਾਂਸ ਹੋ ਰਹੀ ਹੈ। ਸਭ ਕੁਛ ਸਿਸਟਮ ਕਿੰਨਾ ਤੇਜ਼ੀ ਨਾਲ ਚੇਂਜ ਹੋ ਰਿਹਾ। ਦੇਖੋ! ਹੁਣ ਤੇ ਜੋਬ ਵੀ ਰਿਮੋਟਲੀ ਜੋਬ ਆ ਰਹੀ ਹੈ। ਔਫਰ ਕਰ ਰਹੀ ਕਿ ਕਿਸੇ ਨੂੰ ਆਫਿਸ ਆਉਣ ਦੀ ਲੋੜ ਨਹੀਂ, ਘਰ ਬੈਠੋ ਆਪਣੇ ਸਿਸਟਮ ਜਦ। ਔਫਿਸ ਤੇ ਆਪਾਂ ਜਾ ਕੇ ਉੱਥੇ ਡੈਸਕ ਤੇ ਬਹਿ ਕੇ ਆਪਾਂ ਔਨਲਾਈਨ ਕੰਮ ਕਰਨਾ। ਅਤੇ ਉਹੀ ਸਿਸਟਮ। ਪੀ ਸੀ ਇਨਸਾਨ ਨੇ ਘਰ ਰੱਖੇ ਹੁੰਦਾ ਲੈਪਟਾਪ ਅਤੇ ਘਰ ਆਰਾਮ ਨਾਲ ਆਪਣੀ ਜਿਹੜੇ ਮਰਜ਼ੀ। ਰਿਲੈਕਸ ਹੋ ਕੇ ਆਪਣਾ ਸੋਫਾ- ਸੂਫਾ ਲਾ ਕੇ ਜਿਹੜਾ ਲਾਉਣਾ ਹੁੰਦਾ ਹੈ। ਟੇਬਲ ਰੱਖਿਆ। ਲੈਪਟਪ ਖੋਲ ਕੇ ਕਰੋ ਕਮ। ਤੇ ਲਉ ਸੈਲਰੀ। ਜਿੰਨਾ ਬੰਦਾ ਕਪੈਬਲ ਹੈ। ਉਸ ਉਸ ਟਾਈਪ ਦੀ ਬੰਦਾ ਸੈਲਰੀ ਐਕਸਪੈਕਟ ਕਰਦਾ ਉਹ ਦਿੰਦੀ ਹੈ। ਕੰਪਨੀ ਜੇ ਅੱਛਾ! ਬੰਦਾ ਹੈਗਾ। ਉਹਦੇ ਵਿੱਚ ਜੋ ਅਸੀਂ ਕਾਬਲੀਅਤ ਹੈਗੀ ਹੈ ਤੇ ਕੰਪਨੀ ਦਿੰਦੀ ਹੈ। ਉਹਨੂੰ ਤੇ ਉਹ ਕਰਦਾ ਹੈ ਘਰੋ। ਕੰਪਨੀ ਉਹਨੂੰ। ਕੰਮ ਚਾਹੀਦਾ ਹੁੰਦਾ ਹੈ ਵਧੀਆ ਉਹਨੂੰ ਹੈ ਨੀ ਅੱਜ ਕਲ ਦੀ ਕੋਮ ਇਆ ਨ ਕਿ ਪਹਿਲੇ ਵਾਰ ਕੰਪਨੀਆ ਨੀ ਕਿ ਹਾਂ ਸਾਡੇ ਓਫਿਸ ਆਉਗੇ। ਜਿਵੇਂ ਫਾਰਮਲਟਸ ਪਾ ਕੇ ਆਓਗੇ। ਗਲੇ ਟਾਈ ਲਟਕਾ ਕੇ ਆਓਗੇ ਔਰ ਆਈ ਡੀ ਕਾਰਡ ਲਟਕਾ ਕੇ ਆਓਗੇ। ਇਦਾਂ ਕੁਛ ਦੇਖੋ ਚੇਂਜ ਹੋ ਗਈ ਹੈ ਥਿੰਕਿੰਗ ਚੇਂਜ ਹੋ ਗਈ ਹੈ ਕਿ ਠੀਕ ਹੈ। ਆਪਾਂ ਆਪਣੇ ਇੰਪਲਾਈ ਦੇ ਜ਼ਿਆਦਾ ਪ੍ਰੈਸ਼ਰ ਨਹੀਂ। ਰਿਲੈਕਸ ਹੋ ਕੇ ਕੰਮ ਕਰਕੇ ਦੇ ਸਾਨੂੰ। ਤੇ ਅਸੀਂ ਗਰੋ ਕਰੀਏ ਸਾਡੀ ਕੰਪਨੀ ਗਰੋ ਹੋਵੇ। ਘਰੋਂ ਬਹਿ ਕੇ ਕਰਨਾ ਚਾਹੁੰਦਾ ਠੀਕ ਹੈ। ਫਿਰ ਤੁਹਾਨੂੰ ਦਿੰਦੇ ਆ ਬੇ ਕੇ ਤੁਹਾਨੂੰ। ਹਾਂ ਇਝ, ਪਰ ਕੁਛ ਕੰਮ ਐਸੇ ਹੁੰਦੇ ਜਿਹੜੇ ਥੋੜੇ ਕਰਨੇ ਹੁੰਦੇ। ਤੈਨੂੰ ਫਿਰ ਆਫਿਸ ਹੀ ਜਾ ਕੇ ਕਰਨਾ ਹੁੰਦਾ ਏਨਾ ਸਭ
ਹਾਂਜੀ।
ਠੀਕ ਸਮੇ ਸਮ ਸੇ ਨਾਲ ਚੈਨ। ਤੁਹਾਡਾ ਸਿਸਟਮ ਹਾਨ ਸਾਭ। ਉਸੇ ਰਿਕਾਡਿੰਗ ਚੇਂਜ ਹੋਣਾ ਚਾਹੀਦਾ ਹੈ। ਓ ਕੇ ਮੈ ਥੋਂੜਾ ਸੈਲਡ ਹੋਊ ਹਾਂਜੀ ਹਾਂਜੀ
ਹਾਂਜੀ, ਹਾਂਜੀ ਆ ਰਹੀਆਂ। ਹਾਂਜੀ ਹਾਂਜੀ।
ਤੁਹਾਨੂੰ ਕੀ ਲੱਗਦਾ? ਕਿ ਨੌਕਰੀਆਂ ਹ ਹਾਂ ਹਾਂ ੀਆਂ ਚਾਹੀਦੀਆਂ ਔਫਿਸ ਆ ਕੇ ਕਰਨੀ ਚਾਹੀਦੀਆ ਜਾਂ ਔਨਲਾਨ ਕਰਨੀੀਆਂ ਚਾਹੀਦੀਆਂ।
ਅ ਔਫਲਾਈਨ ਵੀ ਬੈਸਟ ਹੈ। ਹਾਂ, ਔਫਲਾਈਨ ਹੈ ਕੇ ਚਲੋ। ਫਰੈਂਡਸ ਨਾਲ ਮੀਟਿੰਗ ਹੋ ਜਾਂਦੀ ਹੈ। ਮੀਟ ਹੋ ਜਾਂਦਾ। ਚਲੋ ਮਿਲ ਰਹੇ ਨੇ ਔਫਲਾਈਨ ਜਾਏਗੀ ਚਲੋ, ਘਰੇ ਬੈਠੇ। ਇਕੱਠੇ ਰਹੋ, ਯੇ ਕਰੋ, ਵੋ ਕਰੋ, ਮੀਟਿੰਗ ਕਰੋ ਯ
ਹੂੰ ਬਟ ਮੈਨੂੰ ਬੈਸਟ ਲੱਗਦਾ ਹੈ ਕਿ ਘਰ ਵਾਲੀ ਲੱਗਦੀ ਐ ਕਿਉਂਕਿ ਮੈਕਸੀਮਮ ਜਿਹੜੀ ਐ ਆਪਾਂ ਬਾਹਰ ਦੀਆਂ ਕੰਪਨੀਆਂ ਵੱਡੀਆਂ ਕੋਮ ਕਿਉਕਿ ਜਿਹੜੀਆਂ ਕੰਮ ਰਿਮੋਟਡਲੀ ਕਰਵਾਉਂਦੀਆਂ ਤਾ ਉਹ ਮੈਕਸੀਮਮ ਕੰਮ ਲੋਕੀ ਨਾ ਨਾਈਟ ਕਰਦੇ ਨੇ ਠੀਕ ਹੈ ਨਾ ਆਪਣਾ ਨਾਈਟ ਕੰਮ ਕੀਤਾ ਹੈ ਸਵੇਰੇ ਸੁੱਤੇ ਬਾਕੀ ਟੈਮ ਬਚ ਜਾਂਦਾ ਤੇ ਬੰਦਾ ਫਿਰ ਜਾ ਸਕਦਾ ਕਿਸੇ ਵੀ ਟਰਿਪ ਤੇ ਜਾਂ ਕਿਸੇ ਵੀ ਫਰੈਂਡ ਨਾਲ ਕਿਤੇ ਵੀ ਘੁੰਮਣ ਜਾ ਸਕਦਾ ਇੰਜ਼ ਫਿਰ ਟੈਨਸ਼ਨ ਨੀ ਨਾ ਹੁੰਦਾ। ਕਿ ਮੈਂ ਇਕ ਘੰਟਾ ਡੇਢ ਘੰਟਾ ਗੱਡੀ ਚ ਬਹਿ ਕੇ ਕੈਬ ਚ ਬਹਿ ਕੇ ਆਫਿਸ ਜਾਵਾਂ ਹਾਂ ਫੇਿਰ ਸ਼ਾਮ ਨੂੰ ਘੰਟਾ ਡੇਢ ਘੰਟਾ ਲੱਗਾ ਕੇ ਘਰ ਆਵਾਂਗਾ। ਤੇ ਟਾਈਮ ਆਉਂਦਾ ਹੈ ਕਾਫੀ
ਹੂੰ।
ਇਹ ਚੀਜ਼ ਮੈਨੂੰ ਵਧੀਆ ਲੱਗੀ ਹੀ। ਬਟ ਬੰਦੇ ਨੂੰ ਉਸ ਲਾਈਫ ਉਹ ਸਕਿਲਸ ਉਹ ਨਾਲ ਹੋਣਾ ਚਾਹੀਦਾ ਤਾਂ ਹੀ ਕੰਪਨੀ ਤੁਹਾਨੂੰ ਕਰੇਗੀ ਤੇ ਜਰਨਲ‌ ਨੋਲਜ ਦੇਗੇ ਤੁਸੀਂ ਓ ਕਰ ਸਕਦੇ ਹੋ ਜੇ ਤੁਹਾਡੇ ਅੰਦਰ ਹੋ ਸਕੇਲ
ਕਈ ਟੇਸਟ ਕਈਆਂ ਦਾ ਓਫਲਾਈਨ ਵਾਲਾ ਕਈਆਂ ਦਾ ਔਨਲਾਈਨ ਵਾਲਾ।
ਠੀਕ ਜੇ ਤੁਹਾਡੇ ਅੰਦਰ ਓਸ ਖੇਲਨੀਆ ਤੇ ਫਿਰ ਤੁਹਾਡੇ ਲਈ ਮੁਸ਼ਕਿਲ ਹੈ।
ਮੁਸ਼ਕਿਲ ਹੈ। ਸਹੀ ਕਹਿ ਰਹੇ ਹੋ। ਇਹ ਤੇ ਆਪਣੇ ਉੱਤੇ ਹੀ ਹੈ ਸਾਰਾ ਸਾਰੀ ਗੱਲ ਹੀ ਆਪ ਨਈ ਮਾਈੰਡ ਦੇ ਉੱਤੇ ਹੀ ਐ।
ਸਭ ਤੋਂ ਵੱਡੀ ਗੱਲ ਆ ਜਾਂਦੀ ਹੂੰ ਇਨਸਾਨ ਦੀ ਕਾਬਲੀਅਤ ਤੇ ਆ ਜਾਂਦੀ ਹੈ ਕਿ ਇਨਸਾਨ ਕਿੰਨੇ ਨਾਲਜ ਵਿੱਚ ਹੈਗਾ।
ਇਨੇ ਨਹੀਂ।
ਹਮ
ਹਾਂਜੀ
ਜਿੰਨਾ ਹੋਏਗਾ ਅੱਛਾ ਹੋਏਗਾ, ਤੇ' ਉਹਨੂੰ ਫਿਰ ਓਨੀ ਫੈਸਿਲਿਟੀ ਮਿਲੇਗੀ ਉਨੀ ਸਹੂਲਤ ਮਿਲੇਗੀ ਸਨ ਕਰੇਗਾ ਚਲੋ ਠੀਕ ਹੈ। ਤੁਹਾਡੇ ਨਾਲ ਗੱਲ ਮੈਨੂੰ ਬਹੁਤ ਵਧੀਆ ਲੱਗਾ ਸਤਿ ਸ੍ਰੀ ਅਕਾਲ।
ਓਕੇ ਜੀ ਸਤਿ ਸ਼੍ਰੀ ਅਕਾਲ।
ਹਾਂ